ਹਾਂ ਕੋਮਲ
ਕਿਵੇਂ ਆ
ਹਮ ਠੀਕ ਆ ਤੂੰ ਦੱਸ
ਵਧੀਆ ਵਧੀਆ
ਆਵਾਜ ਫੇਰ ਹੋਲੀ ਆ ਗਈ ਹੈ ਤੇਰੀ
ਵਧੀਆ
ਹਾਂ ਹੁਣ ਸਹੀ ਹੈ, ਹਾਂ
ਇਸ ਐਪ ਨੇ ਤੇਰਾ ਨੰਬਰ ਹੀ ਯਾਦ ਕਰਵਾ ਤਾ ਉਝ ਨੰਬਰ ਯਾਦ ਨੀ ਸੀ ਅੰਜਲੀ ਦਾ ਅੰਜਲੀ ਦਾ ਯਾਦ ਸੀ ਹੁਣ ਤੇਰਾ ਵੀ ਹੋ ਗਿਆ ਯਾਦ
ਅੱਛਾ ਮੈਂ ਤਾਂ ਕਾਪੀ ਕਰਦੀ ਹਾਂ ਪੇਸਟ ਕਰ ਦਿੰਦੀ ਆਂ।
ਨਾ- ਨਾ ਮੈਨੂੰ ਤੇ ਯਾਦ ਆ ਜਾਂਦਾ ਉੱਤੇ ਇੱਕ ਵਾਰ ਵੇਖ। ਤਾਂ ਨਾ ਜ ਪੰਜ ਨੰਬਰ ਆ ਅੱਜੱਲ੍ਹ ਤਰਾਸੀ ਜ਼ੀਰੋ ਬੱਤ ਤਰ
ਹਾਂ- ਹਾਂ ਹੋਰ- ਹੋਰ ਦੱਸ।
ਬਸ ਵਧੀਆ
ਅੱਛਾ ਸਾਡੇ ਤਾਂ ਇੱਥੇ ਉਹ ਸਾਡੇ ਤਾਂ ਇਥੇ ਕੱਚਾ ਰਸਤਾ ਹੈ ਨਾ ਜਿਹੜਾ
ਹਾਂ
ਪੂਰਾ ਮੀਂਹ ਨਾਲ ਚਿੱਕੜ ਹੀ ਚਿੱਕੜ ਹੋਇਆ ਪਿਆ ਸਾਡੇ ਇਥੇ ਖੇਤ ਹੀ ਖੇ ਅਰੇ ਆਰਮੀ ਵਾਲਾ ਨਾ ਰਸਤਾ ਆਰਮੀ ਵਾਲਿਆਂ ਦਾ।
ਤੇ
ਤੇ ਉਹ ਬਣਾਏ ਇੱਕ ਤਾਂ ਗਲੀ ਨੀ ਸਾਡੀ ਹੁੰਦੀ ਕਲੋਨੀ ਨੀ ਇੱਕ ਹੁਣ ਇੱਕ ਜੁੱ
ਬਸ ਹਾਂ ਆਹੋ ਪਰ ਉਹ ਜਿਵੇਂ ਇੱਟਾਂ 'ਚ ਲਾ ਦੇ ਨਾ ਬਲੋਕ ਜੇ
ਉਹ ਫਿਰ ਨਹੀਂ ਲਗਵਾਉਂਦੇ ਨੇ ਵਾਧੂ ਪਈਆਂ ਇੱਟਾਂ ਤਾਂ ਇੱਥੇ ਬਹੁਤ ਪਈਆਂ। ਉਹ ਲਗਵਾਉਂਦੇ ਨ ਹੈਗੇ।
ਇਹ ਪਰਰ ਘਰ ਬਬ ਬਾਰਿਸ਼ 'ਚ ਤਾਂ ਥੋੜਾ ਜਿਹਾ ਹੁੰਦਾ ਹੀ ਹੈ ਮੀਂਹ ਤੇ ਚਿਕ -ਚਿਕ ਜਿਹੀ ਫਰ ਹਾਂ ਫੇਰ ਟਾਇਰ ਟੂਰ ਜੇ ਫਿਸਲਦੇ ਨੇ।
ਬਹੁਤ ਇੱਥੋਂ ਹੁਣੇ ਮੈਂ ਵੇਖਿਆ ਉਹ ਨਾਲ ਕਰਦੀ ਇੱਕ ਉਹ ਆਂਟੀ ਸਕੂਟੀ ਤੇ ਆਉਂਦੀ ਹੀ ਉਹ ਫਸੀ ਹੋਈ ਸੀ ਉੱਥੇ
ਪਟਾਕੇ ਟੇਕਦੇ ਨੇ
ਸਹੀ ਗੱਲ ਮੋਟਰਸਾਈਕਲ ਨਾ ਫੇਰ ਵੀ ਨਿਕਲ ਜਾਂਦੀ ਕਿਉਂਕਿ ਕਿ ਉਹਦੇ ਟਾਇਰ ਵੱਡੇ ਹੁੰਦੇ ਨੇ ਐਕਟਿਵਾ ਵਿੱਚ ਹੀ ਫਸ ਜਾਂਦੀ ਹੈ।
ਸਕੂਟਰੀ ਦੇ ਟਾਇਰ ਛੋਟੇ ਹੁੰਦੇ।
ਉੱਥੀ ਅੜ ਜਾਂਦੀ ਹੈ।
ਉਹ ਪਾਪਾ ਦੀਆਂ ਪਰੀਆਂ
ਹਾਂ
ਕਿੰਨੀਆਂ ਰੀਲਾਂ ਆਉਂਦੀਆਂ ਨੇ ਹਨਾ ਜਿਵੇ ਕਈ ਵਾਰ ਸੋਚਣੇ ਆ ਵੀ ਫੇਕ ਨੇ ਉਹ
ਹਾਂ
ਫਿਰ ਵੇਖੀ ਦਾ ਅਸਲੀ ਦੀਆਂ ਨੇ ਕਿਵੇਂ ਕਿਦੀ ਭੈੜੀ ਚਲਾ ਚਲੂ ਕ ਹਨਾ।
ਇੱਧਰੋਂ ਆਉਂਦੀ ਨੀ ਹੈਗੀ ਮੈਂ ਇਸ ਕਰਕੇ ਜਿੱਧਰ ਮੀਹ ਮੂ ਪਿਆ ਹੋਏ।
ਸਹੀ ਹੈ ਫਿਰ ਟਾਇਰ ਫਰ ਚੀਕਨੀ ਮਿੱਟੀ ਹੁੰਦੀ ਹੈ ਹੋਰ ਜਿਆਦਾ ਫਿਸਲਦੀ ਏ।
ਤੋ ਜ਼ਿਆਦਾ ਟਾਈਮ ਤਾਂ ਸਾਨੂੰ ਇੱਧਰ ਹੀ ਲੱਗ ਜਾਣਾ ਫਸੇ ਹੋਏ। ਇਸ ਤੋਂ ਚੰਗਾ ਉੱਪਰੋਂ ਨਾ ਆ ਜਾਓ ਹਾਂ ਐਵੇਂ ਕੋਈ ਵੇਖੇ ਹੋਰ ਬੇ
ਆਹੋ, ਇੱਕ ਵਾਰ ਮੈਂ ਤੇ ਅੰਜਲੀ ਡਿੱਗ ਗਈ।
ਸੜਕ ਤੇ ਲੰਮੇ ਪੈ ਗਏ।
ਸਹੀ ਗੱਲ ਹੈ ਅਚਾਨਕ ਡਿੱਗੇ ਨਾ ਬੰਦਾ
ਹਾਂ ਗੱਲਾਂ ਕਰਦੇ ਜਾਣ ਡੇ ਪਤਾ ਹੀ ਨਹੀਂ ਲੱਗਾ ਜਦੋਂ ਡਿ ਉੱਠ ਗਏ ਆਂ। ਉਹਦਾ ਪਤਾ ਲੱਗਾ ਉਹ ਡਿੱਗ ਵੀ ਗਏ ਸਭ
ਪਤਾ ਨੀ ਕੀ ਹੋਇਆ ਸੀ ਇੱਕਦਮ ਉੱਥੇ ਪਾਣੀ ਪਿਆ ਸੀ ਉਹ ਪੈਰ ਜਿਵੇਂ ਥੋੜੇ ਟਾਇਰ ਜ ਹੋ ਜਾਂਦਾ ਨਾ ਜਿਵੇਂ ਸਲਿਪਰੀ ਜਾ ਫੇਰ ਉਹਦੇ ਨਾਲ ਡਿੱਗ ਗਏ ਤੇ ਪਿੱਛੇ ਦੋ ਬੰਦੇ ਹੋਰ ਡਿੱਗੇ ਗਏ ਸਾਡੇ
ਅੱਛਾ।
ਕੀ ਪਤਾ ਸਾਡੇ ਪਿੱਛੇ ਡਿੱਗੇ ਨੇ ਯਾ ਪਾਣੀ ਕਰਕੇ ਡਿੱਗੇ ਹਨ।
ਹਾਂ।
ਹਾਂ, ਮੇਰੇ ਤੇ ਵਿਸਾਰੀਂ ਪੈਂਟ ਹੀ ਪਾਰਟ ਗਈ ਸੀ। ਵਿਚਾਰੀਂ
ਮੁੰਡੇ ਨਾ ਫ਼ਿਰ ਵੀ ਪਤਾਂ ਨੀਂ ਕਿੱਦਾਂ ਕੱਢ ਲੈਂਦੇ ਨੇਂ ਮੋਟਰਸਾਇਕਲ ਐਂਵੇਂ ਧੱਕਾ ਮਾਰ ਮੁੁਰ ਕੇ ਉਹਨਾਂ ਨੂੰ ਕੁੱਛ। ਪਰਵਾਹ ਹੀ ਨੀਂ ਹੁੰਦੀਂ ਹੈਗੀ।
ਹਾਂ। ਆਪਣਿਆਂ ਤੋਂ ਨੀਂ ਨਿਕਲ਼ਦੀ ਹੈਗੀ।
ਪਤਾ ਕਿ ਮੁੰਡੇ ਪਤਾਂ ਕੀ ਬੇਖੌਫ ਹੋ ਕੇ ਚੱਲਦੇ ਹੈਗੇ ਨੇਂ। ਜੋ ਮਰਜ਼ੀ ਹੋਜ਼ੇ। ਹਾਂ। ਉਹਨਾਂ ਚ ਤਾਂ ਤਾਕ਼ਤ ਹੁੰਦੀਂ ਹੈਂ ਨਾ ਪੂਰੀ।
ਆਪਾਂ ਇਹ ਗੰਦ ਕਬਾੜ ਜ਼ਿਆਦਾ ਖਾਂਣੇ ਆ।
ਹਾਂ-ਹਾਂ।
ਉੱਥੇ ਜਿਵੇਂ ਦੋ ਮਿੰਟ। ਖੜੇ ਹੋ ਜੀ ਸਾਰਾਂ ਲੈ ਕੇ। ਕਹਿੰਦੇ ਹੋਰ ਖਾ ਲੋੋ ਸਮਾਨ ਬਾਰ ਕਾ ਹਮਾਰੇ ਜੈਸੇ ਖਾਓ ਪ੍ਰੋਟੀਨ।
ਅੱਛਾ।
ਸਰ ਦਾ ਤਾਂ ਦਿਨ ਰਾਤ ਮੀਟ ਚੱਲਦਾ।
ਉਹ ਸਰ, ਮੀਟ ਖਾਂਦਾ ਉਹ।
ਮੁਸਲਮਾਨ ਏ ਉਹ ਤੇ ਖਾਏਗਾ ਨਾ।
ਮੁਸਲਮਾਨ ਏ ਉਹ, ਉਹ ਤੇਰੀ ਸ਼ਕਲ ਤੋ ਸ਼ਕਲ ਤੋ ਲੱਗਦਾ ਨੀ ਹੈਗਾ। ਪਰ ਅੱਜ ਤੂੰ ਦੱਸ ਤਾਂ ਤੇ ਮੈਂਨੂੰ ਲੱਗਣ ਲੱਗ ਗਿਆਂ ਥੋੜਾਂ-ਥੋੜ੍ਹਾਂ ਹੁਣ।
ਹਾਂ, ਮੁਸਲਮਾਨ ਏਂ। ਹੁੰਦੀ ਮੱਤ ਕਿ ਜਿਹੜੀ ਉਏ ਫਿਆਂਸੇ ਆ, ਉਹ ਵੀ ਇੰਜ ਉਹ ਬੁਰਖਾ ਜਾਂ ਪਾ ਕੇ ਰੱਖਦੀ ਏਂ।
ਅੱਛਾ, ਪਾਕਿਸਤਾਨ ਤੋਂ ਆਏਂ ਨੇਂ ਕਿ ਐ।
ਨੀ ਉਝ ਹੀ ਮਤ ਕੀ ਏ, ਉਹੀ ਏ ਮੁਸਲਿਮ ਉਹੀ ਕੰਮ ਹੈਗਾ ਜਿਵੇਂ।
ਹੈਂ।
ਉਹਨਾਂ ਵਾਂਗੂ ਜਿਵੇਂ ਉਹਨਾਂ ਦੀ ਲੈਂਗੁਏਜ ਹੈਗੀ ਆ ਨਾ ਬੋਲੀਂ, ਉਵੇਂ ਬੋਲਦੇ ਨੇਂ।
ਅੱਛਾ।
ਜਿਵੇਂ ਹੁਣ ਮੈਂ ਆ ਡਰਾਮੇਂ ਵੇਂਹਣੀ ਆ।
ਹਾਂ-ਹਾਂ।
ਫ਼ਿਰ ਮੈਂ ਇਹਨਾਂ ਤੋਂ ਪੁੱਛਣੀ ਆ ਵੀ। ਇਸਦਾ ਮੱਤਲਬ ਕੀ ਇਹ ਆ, ਵੀ ਕੀ ਕਹਿੰਦੇ ਨੇ?
ਹੂੰ-ਹੂੰ।
ਦੱਸ ਦਿੰਦਾਂ ਏ। ਜਿਵੇਂ ਰੋਜ਼ੇ-ਰੁਜ਼ੇ ਹੁੰਦੇ ਨੇਂ ਉਹ ਰੱਖਦੇ ਨੇ।
ਅੱਛਾ।
ਠੀਕ ਹੈ ਪਤਾਂ ਕੀ ਹੁਣ ਕਈ ਕਹਿੰਦੇ ਮੁਸ਼ਲਮਾਨ ਸਈ। ਕਈ ਸਹੀ ਵੀ ਹੁੰਦੇ ਨੇ ਵਿੱਚੋਂ।
ਹਾਂ ਸਹੀ ਨੇਂ ਇਹ ਤੇ ਠੀਕ ਨੇਂ।
ਇੱਕ ਇੱਕ ਜਾਣੇਂ ਕੋਈ ਥੋੜੇ ਵਿੱਚੋਂ ਹੋਣਗੇ ਓਦਾਂ ਦੇ ਸਾਰੇ ਓਦਾਂ ਦੇ ਨੀਂ ਹੁੰਦੇ
ਸਾਰੇ ਥੋੜ੍ਹੀ ਹੁੰਦੇ ਨੇਂ।
ਹਾਂ।
ਕਈ ਥੋੜੇ ਜਿਹੇ ਕੋਈ ਹੁੰਦੇ ਨੇ ਅਥਰੇ ਜਿਹੇ। ਬਾਕੀ ਤਾਂ ਠੀਕ ਨੇ।
ਹਾਂ।
ਹੁਣ ਏਂ ਸਾਡੇ ਸਿਲੇਬਸ ਚ ਨਹੀਂ ਸੀ ਕੋਈ ਕਟਿੰਗ, ਇਹਨੂੰ ਇੱਕ ਵਾਰੀ ਕਿਹਾਂ ਮੈਂ। ਤੇ ਉਹਨੇਂ ਸਾਰੀ ਕਰਵਾ ਤੀ ਐ। ਆਂਦਾ ਮੇਰੇ ਕੋ ਇੱਕ ਵਾਰ ਬੋਲਣੇ ਕੀ ਦੇਰ ਹੈਂ ਬਸ।
ਹਾਂ।
ਕਈ ਤਾਂ ਬਹੁਤ ਸਹੀ ਹੁੰਦੇ ਨੇਂ। ਕਈ ਹੁਣ ਵੇਖ ਲ਼ੈ ਮੁਸਲਮਾਨਾ ਨੂੰ ਕੀ ਕਹਿਣਾ। ਕਈ ਤਾਂ ਜਿਹੜੇ ਹਿੰਦੂ ਨੇਂ ਉਹ ਵੀ ਮੁਜਰਮਾਨਾ ਤੋਂ ਬੱਤਰ ਨੇਂ ਇੱਥੇਂ।
ਆਹੋ।
ਹਾਂ। ਹਾਂ ਹੋਰ
ਹਮ ਇਹ ਤੇ ਰੋਟੀ ਵੀ ਐਨ ਵਧੀਆ ਮੇਰੀ ਸਟੋਰੀ ਵੇਖੀ ਸੀ ਉਹਨੇ ਮੈਂ ਪੁੱਛਣਾ ਨੀ ਯਾਦ ਰਿਹਾ ਵੀ ਉਹੀ ਹੈਗੇ ਨਹੀਂ ਹੈ
ਅੱਛਾ
ਹਮ
ਸਰ ਨੇ ਵਿਖਾਈ ਨਹੀਂ ਕੇ ਫੋਟੋ
ਮੈਨੂੰ ਤੇ ਵਿਖਾਈ ਹੋਈ ਹੈ
ਅੱਛਾ
ਮੈਂ ਤੇ ਆਪ ਹੀ ਮੰਗੀ ਸੀ ਪੁੱਛੀ ਸੀ
ਲੈ ਤੂੰ ਫੋਟੇ ਵੀ ਮੰਗਵਾ ਲੈਂਦੀ ਸਾਨੂੰ ਵਿੱਖਾ ਦਿੰਦੀ
ਬਈ ਉਹਨੇਂ ਤਾਂ ਕਿੰਨੇਂ ਲੋਕ ਲਾ ਕੇ ਰੱਖੇ ਹੋਏ ਸੀ।
ਅੱਛਾ।
ਮੈਂ ਕਿਹਾਂ ਪਤਾਂ ਨੀਂ ਕੀ ਕੱਢੀ ਜਾਂਦੇ ਫ਼ੋਨ ਚੋਂ।
ਅੱਛਾ
ਤੇ ਮੈਂ ਦੇਖਿਆ ਤੇ ਸਾਰਾ ਲੋਕ ਲੁਕ ਲੱਗਿਆ ਮੈਂ ਕਿਹਾ ਬੜੀ ਗੁਪੱਤ ਰੱਖੀ ਹੋਈ ਹੈ ਰੱਖਣੀ ਪੜਤੀ ਹੈ
ਹਾਂ ਥੋੜ੍ਹਾ ਕਰਦੇ ਨੇ ਜਿਵੇਂ
ਹਾਂ
ਸਕਿਉਰਟੀ ਵੀ ਰੱਖਦੇ ਨੇ
ਆ
ਹੋਰ
ਬੱਸ ਵਧੀਆ
ਅੱਛਾ
ਹਮ ਤੂੰ ਸੁਣਾ
ਮੈਂ ਵੀ ਬਸ ਠੀਕ ਹੈਂ
ਨਵੀ ਤਾਜੀ ਸੁਨਾਂ ਕੋਈ ਬੋਲ ਭੈਣ
ਕੀ ਦੱਸਾਂ ਦੱਸ ਮੈਂ ਮੈਨੂੰ ਤਾਂ ਈਹੀ ਨੀ ਸਮੱਝ ਆਂਦੀ
ਹਮ
ਹੂੰ ਹੀ ਕਰੀ ਜਾਣਾ ਹੋਰ ਕੋਈ ਕੰਮ ਤੇ ਹੈ ਨੀ ਹੈ
ਨਹੀਂ ਹੋਰ ਹੋਰ ਹੋਰ ਕੀ ਦੱਸਾਂ ਮੈਂ
ਚੱਲ ਪੁਰਾਣੀ ਗੱਲਾਂ ਛੇੜ ਲੈਂਦੇ ਹਾਂ ਦਸਵੀਂ ਕਲਾਸ ਦੀਆਂ
ਹਾਂ ਦਸਵੀਂ ਕਲਾਸ ਚੱ ਕੀ ਯਾਦ
ਮਨਿਂਦਰ ਤੇ ਹਜੇ ਵਾਪਸ ਨੀ ਆਏ ਹੋਣੇ
ਨਾ ਨਾ ਬੜੀ ਪਹਿਲਾਂ ਹੋਈ ਸੀ ਮਨਿਂਦਰ ਨਾਲ ਤੇ ਮੇਰੀ ਤੇ ਅੰਸ਼ ਦੀ ਅੰਸ਼ ਨਾਲ ਹੋ ਜਾਂਦੀ ਮੇਰੀ ਗੱਲ
ਅੱਛਾ ਉਹ ਵੀ ਕੈਨੇਡਾ ਹੀ ਹੈ
ਹਾਂ ਕੈਨੇਡੇ ਵਿਚ ਸੀਟੀਜਨ ਨਹੀਂ ਲੱਗੀ ਉਹਨਾਂ ਦੀ ਉਹ ਬਰਂ ਬਰਂਪਟਨ ਵਿਚ ਤੇ ਮਨਿਂਦਰ ਪਤਾ ਨਹੀਂ ਕਿੱਥੇ ਆ
ਅੱਛਾ
ਹਮ ਅੰਸ਼ ਤਾਂ ਪੂਰਾ ਰੋਜ਼ ਸਨੈਪਾਂ ਪਾਉਂਦਾ ਸਟੋਰੀਆਂ ਪਾਉਂਦਾ ਮੈਨੂੰ ਸਹੀ ਲੱਗਣ ਲੱਗ ਗਿਆ ਹੁਣ ਤੇ
ਸਹੀ ਹੈ ਚਲੋ
ਇੰਨੀ ਇੰਨੀ ਦਾੜੀ ਹੋਈ ਪਈ ਉਹਦੀ
ਬਾਹਰ ਜਾ ਕੇ ਲੁੱਕ ਜਿਹੀ ਬਦਲ ਬੰਦੇ ਦੀ ਬਦਲ ਜਾਂਦੀ ਹੈ
ਹਾਂ ਹੈ ਤਾਂ ਮਤਲਬ ਕਿ ਠੀਕ ਜਿਆਦਾ ਮੋਟਾ ਨੀ ਹੈਗਾ, ਮਤਲਬ ਕਿ ਠੀਕ ਠਾਕ ਜੇਆ ਬਾਕੀ ਜਿਵੇਂ ਕਲਰ ਚੇਂਜ ਹੋ ਗਿਆ ਸਕਿੰਨ ਦਾ
ਹਮ, ਪਾਣੀ ਪਾਣੀ ਹੋ ਜਾਂਦਾ
ਹਾਂ ਹੋਰ
ਕਿੰਨੇ ਸਾਲ ਹੋ ਗਏ ਨੇ, ਭਲਾ ਇਹਨਾਂ ਨੂੰ ਗਏ ਨੂੰ?
ਮੈਨੂੰ ਲੱਗਦਾ ਤਿੰਨ ਤਿੰਨ ਕੁ ਸਾਲ ਹੋਏ ਹੋਣੇ ਆ
ਏਨ ਕ ਹਾ ਜ ਜਿਆ
ਪਲੱਸ ਟੂ ਕਰਨ ਤੋਂ ਇੱਕ ਸਾਲ ਕੇ ਬਾਦ ਗਈ ਸੀ ਕਿਉਂਕਿ ਇੱਕ ਸਾਲ ਆਈਲਟਸ ਵੀ ਕੀਤੀ ਹੈ ਨਾ ਇਹਨਾਂ ਨੇ
ਅੱਛਾ
ਹਾਂ ਹਮ
ਹੋਰ ਅੰਜਲੀ ਦਾ ਭਰਾ ਨੇ ਤੇ ਐਵੇਂ ਪੈਸੇ ਡਬੋਏ ਸਨ
ਹਾਂ ਸਹੀ ਗੱਲ ਇਨੇ ਪੈਸੇ ਪੱਤਾ ਨੀ ਕਿਵੇਂ
ਤੂੰ ਗਿਆ ਤੂੰ ਤੈਨੂੰ ਮੌਕਾ ਮਿਲਿਆ
ਹਾਂ
ਮੇਰਾ ਚ ਚਪੇੜਾ ਮਾਰ ਮਾਰ ਉਹ ਨੂੰ ਖਾ ਦਿੰਦੀ
ਐਵੇਂ ਤਾਂ, ਹੋਰ ਐਵੇਂ ਤਾਂ ਚਲੋ ਦਿਲ ਹ ਸਾਰਾ ਦਿਨ ਦਿਲ ਥੋੜ੍ਹੀ ਲੱਗ ਜਾਂਦਾ ਏ ਦਿਲ ਹਾਂ ਦਿਲ ਤਾਂ ਲਾਣਾ ਪੈਂਦਾ ਆਪਣਾ ਹਾਂ, ਬੰਦਾ ਸੋਚੇ ਕਿ
ਸ਼ਹਿਰ ਦੂਜੇ ਸ਼ਹਿਰ ਵੀ ਜਾਈਏ ਬੰਦਾ, ਸਾਰੇ ਬਗਾਨੇ ਹੀ ਹੁੰਦੇ ਨੇ
ਹਾਂ, ਬੰਦਾ ਸੋਚੇ ਕਿ ਉਹਨਾਂ ਨੇ ਪੈਸੇ ਲਾ ਕੇ ਭੇਜਿਆ ਇਨੇ, ਮੈਂ ਅਪਣਾ ਕੰਮ ਕਰਾਂ ਕੰਮ ਕਰਾਂ, ਮੇਰੀ ਲਾਈਫ ਚੇਂਜ ਹੋਏਗੀ ਪੂਰੀ
ਰੋਟੀ ਨੀ ਖਾਂਦਾ ਸੀ
ਦਸ
ਗ਼ਲਤ ਕੰਮ ਆ, ਚੌਦਾਂ ਲੱਖ ਉਹਨਾਂ ਡਬੋਇਆ ਵਿਚਾਰਿਆਂ ਦਾ
ਚੌਦਾਂ ਲੱਖ, ਕੋਈ ਦਸ ਤੋਂ ਛੋਟੀ ਮੋਟੀ ਖੇਲ ਸਮਝਦੀ ਏ
ਉਹੀ ਤੇ ਗੱਡੀ ਉਹਨਾਂ ਨੇ ਵੇਚਤੀ
ਮੈਨੂੰ ਆਹ ਨ ਸਮਝ ਆਂਦੀ ਇੰਨਾ ਪੈਸਾ ਇੰਨਾ ਕੁ ਆਂਦਾ ਕਿੱਥੋਂ ਏ?
ਮੈਂ ਤਾਂ ਕਈ ਵਾਰ ਨਾ ਸੋਚਦੀ ਆਂ
ਉਹਹੀ, ਦੁਕਾਨਾਂ ਤੇ ਇਹਨਾਂ ਤੇ ਉਹਨਾਂ ਦਾ ਕਰਾਇਆ ਹੀ ਵੇਖ ਕੀ ਖਰੇ ਵੀਹ ਹਜ਼ਾਰ ਖਰੇ ਚਾਲੀ ਹਜ਼ਾਰ ਕਰਇਆ ਹੁੰਦਾ
ਹਾਂ, ਇੱਕ ਦਰਜੀ ਮਤਲਬ ਕਿ ਟੇਲਰ ਨੇ ਉਹਦੇ ਪਾਪਾ ਟੇਲਰ ਕਿੰਨਾ ਕੁ ਕਮਾ ਲਏਗਾ ਦੱਸ
ਓਈ, ਤੇ।
ਕੋਈ ਆਹ, ਤਾਂ ਨਹੀਂ ਕਿ, ਚੌਦਾਂ ਲੱਖ, ਦਾ ਨੁਕਸਾਨ ਸਹਿਜੇ। ਨਾ- ਨਾ, ਮੈਂ ਤਾਂ ਨਹੀਂ, ਮੰਨ ਸਕਦੀ।
ਵੀ ਦੁਕਾਨ ਤੋਂ ਵੀਬਾਦ ਕਿੰਨਾ ਕੁ ਬਚਦਾ ਹੋਏਗਾ
ਹੋਰ
ਇਹਨਾਂ ਤੇ ਜਨਾ ਵੀਹ ਤੇ ਹੋਰੇ ਕਿੰਨਾ ਕੀਰਾਇਆ ਈ ਆ ਉਹਨਾਂ ਦਾ, ਚਾਲ ਹਜ਼ਾਰ ਮੈਨੂੰ ਆਉਂਦੀ ਸੀ ਸ਼ਾਇਦ
ਅੱਛਾ, ਦਸ ਫੇਰ
ਉਹਦੇ ਚ ਕੀ ਕਮਾਂਦਾ ਹੋਏਗਾ ਬੰਦਾ
ਆਲੇ ਯਾਰ ਕਰਾਇਆ ਤੇ ਬਾਰਾਂ ਮਹੀਨਿਆਂ ਦਾ ਚਾਰ ਲੱਖ ਅੱਸੀ ਹਜ਼ਾਰ ਹੋ ਗਿਆ
ਉਹੀ, ਤੇ।
ਲੈ ਮੈਨੂੰ ਤਾਂ, ਸਮਝ ਨੀ, ਆਂਦੀ ਹੈਗੀ।
ਕਿਉਂਕਿ, ਅੱਜ ਕਲ ਐਵੇਂ ਦਾ ਸਮਾਨ, ਕੋਈ ਲੈਂਦਾ ਵੀ, ਨੀ ਹੈ। ਹਨਾ, ਹਰ ਕੋਈ ਹੁੰਦਾ ਵੀ, ਵਧੀਆਂ-ਵਧੀਆ ਪ੍ਰੋਡਕਟ ਲੈਂਦਾ ਹੈ। ਵਧੀਆ ਬ੍ਰੈਂਡਿਡ ਲੈਂਦਾ ਹੈ ਸਬ।
ਤੂੰ, ਇੱਕ ਗੱਲ ਸੋਚ, ਕਿ ਲੈ ਵੀ, ਲੈ ਆ ਇਏਦਾਂ ਦਾ ਸਮਾਨ। ਪਰ ਕਿੰਨਾ, ਕੁ ਲੈ ਲੇਗਾ।
ਭਾਂਡੇ- ਭੂੰਡੇ, ਹੋ ਜਾਂਦਾ ਏ। ਚੱਲ ਜਾਂਦੇ ਨੇ ਕੰਮ। ਪਰ ਸਕਿੰਨ ਤੋਂ, ਰਿਲੇਟਿਡ ਹੁਣ, ਕੋਈ ਨੀ ਲਹਿੰਦਾ ਹੈਗਾ।
ਸਹੀ ਗੱਲ ਏ। ਉਹਦਾ ਕੁ, ਉਹਨ ਉਹ ਨਹੀਂ, ਵੇਖਦੇ ਹੈਗੇ। ਪ੍ਰਾਈਜ਼ ਨੀ ਵੇਖਦੇ, ਕੁਆਲਿਟੀ ਵੇਖਦੇ ਨੇ।
ਹਾਂ। ਵੀ ਸੂਟ ਵੀ, ਕਰੇ ਨਾ ਕਰੇ। ਸਸਤੀ ਚੀਜ਼ ਤੇ ਫੇਰ ਐਵੇਂ, ਹੀ ਹੁੰਦੀ ਕਹਿਣਾ।
ਤੇ ਦੁਕਾਨਦਾਰੀ, ਦੁਕਾਨਦਾਰੀ ਕੋਈ ਆਸਾਨ, ਥੋੜੀ ਹੈ, ਉਹ। ਤੇ, ਇਨੇ ਸਾਲ। ਬੜੇ ਸਾਲਾਂ, ਤੋਂ ਬਾਅਦ ਫੇਰ ਜਾ ਕੇ, ਕਿਤੇ ਬੰਦਾ ਉਹ ਹੁੰਦਾ, ਸੈਟਲ।
ਹਰ ਕੋਈ, ਵਧੀਆ ਚੀਜ਼ ਨੂੰ, ਵਧੀਆ ਚੀਜ਼ ਡਾਲਦਾ ਹੈ।
ਹਾਂ। ਵਧੀਆ ਤੇ, ਹੋ ਵੀ, ਪ੍ਰਾਈਜ ਵੀ ਸਹੀ ਹੋਏ।
ਹਾਂ।
ਚਲੋ।
ਕਿੱਥੇ, ਚੱਲ ਜਾਂਨੀ ਹੈ, ਤੂੰ?
ਚਲੋ, ਠੀਕ ਹੈ।
ਮੈਂ, ਕਰਨ ਲੱਗੀ, ਹੁਣ ਤੈਨੂੰ ਕੋਲ।
ਕਰ, ਲਾ।
ਠੀਕ ਹੈ। ਮੈਂ, ਕਰਾਂਗੀ।
ਹਾਂ। ਕਰ ਲੈ, ਕਰ ਲੈ।
ਓਕੇ।